ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਠੀਕ
ਹਾਂਜੀ ਤੁਸੀਂ ਦੱਸੋ
ਮੈਂ ਵਧੀਆ ਹੋਰ ਕੀ ਕਰ ਰਹੇ ਸੀ
ਬਸ ਬੈਠਾ ਹੋਇਆ
ਅੱਛਾ ਚਾਹ ਪਾਣੀ ਪੀ ਲਿੱਤਾ
ਹਾਂਜੀ
ਤੁਸੀਂ ਦੱਸੋ
ਮੈਂ ਵੀ ਬੈਠੀ ਸੀ ਬਸ
ਬਸ ਵੈਦਰ ਵੈਦਰ ਦੇ ਬਾਰੇ ਦੱਸੋ
ਵੈਦਰ ਵੈਦਰ ਤਾਂ ਬਸ ਗਰਮੀ ਇਨੀ ਹੋਏ ਪਈ ਹੈ
ਉਹ ਤਾਂ ਹੈ ਬਈ ਹੁਣ ਜਿਸ ਹਿਸਾਬ ਨਾਲ ਇਹ ਮੌਸਮ ਹੋਇਆਦਾ ਇਸ ਮੌਸਮ ਅ ਤੇ ਇਸ ਦਿਨ ਆਸ ਤਾਂ ਵੈਦਰ ਥੋੜਾ ਬਾਰਿਸ਼ ਵੀ ਆਉਂਦੀ ਹੈ।
ਅੱਛਾ ਬਾਰਿਸ਼ ਹੱਲੇ ਤਾਣੀ ਆਈ ਨੀ ਕਹਿੰਦੇ ਤਾਂ ਪਿਆ ਇੱਕ ਦੋ ਦਿਨ ਵਿਚ ਆਏਗੀ ਬਾਰਿਸ਼ ਤੇ ਲਗਾਤਾਰ ਆਏਗੀ ਅੱਠ ਦਿਨ ਵਾਸਤੇ ਹ ਹਾਲੇ ਤੱਕ ਤਾਂ ਹੀ ਨੀ ਵਾਰਿਸ਼ ਹਾਲੇ ਤੱਕ ਤਾਂ ਦੁੱਪ ਭ ਆਗੀਈ
ਹਮ
ਚੰਦ ਦਾ ਪੈਕ ਦੋ ਦਿਨ ਬਾਅਦ ਆਏਗੀ ਲਗਾਤਾਰ ਬਾਰਿਸ਼
ਕਿਉਂਕਿ ਉਹ ਇਨਾ ਹੋ ਗਿਆ ਨਾ ਇਨਵਾਇਰਮੈਂਟ ਸਾਰਾ ਬੀਗੜ ਗਿਆ ਏ
ਹਾਂਜੀ-ਹਾਂਜੀ, ਆ ਤਾਂ ਹੈ ਐਨਵਰਮੈਂਟ ਬ ਖ਼ਰਾਬ ਹੋ ਗਿਆ ਹੈ।
ਹਾਂ ਤਾਂ ਕਰਕੇ ਨਾ ਹਾਂ ਹੁਣ ਬਸ ਜੁਲਾਈ ਦਾ ਚੜ੍ਹੇਗਾ ਤਾਂ ਥੋੜ੍ਹਾ ਲੱਗੇਗਾ।
ਹਾਂਜੀ, ਹਾਂ ਜੁਲਾਈ ਹਾਂ ਜੁਲਾਈ ਦਾ ਚੱਡੇਗਾ ਤੇ ਠੀਕ ਹੋਏਗਾ, ਜੁਲਾਈ ਤੋਂ ਬਾਹਰ ਦਾ ਵੀ ਠੀਕ ਹੀ ਹੁੰਦਾ।
ਹੂੰ,
ਹਾਂਜੀ,
ਬਾਕੀ
ਤੇ ਨਾਲੇ ਪਾਨੀ ਦੀ ਵੀ ਪਾਣੀ ਦੀ ਵੀ ਅੱਜ-ਕੱਲ੍ਹ ਸ਼ੋਰਟੇਜ ਹੈਗੀ ਐ।
ਹਾਂਜੀ,
ਪਾਣੀ ਦੀ ਤਾਂ ਬਹੁਤ ਹੀ ਸ਼ੋਰਟੇਜ ਹੈਗੀ। ਅੱਜ-ਕੱਲ ਪਾਣੀ ਨੂੰ ਜਿੰਨਾ ਬਚਾਓਗੇ, ਤਾਂ ਹੀ ਅੱਗੇ ਦੀ ਜਨਰੇਸ਼ਨ ਨੂੰ ਪਾਣੀ ਮਿਲਿਆ ਗਾ ਨੀ, ਤਾਂ
ਵੈਦਰ ਤਾਂ ਐਵੇ ਨਾ ਕਿ ਹੁਣ ਜਿਵੇਂ ਦਿਨ ਵੱਡੇ ਹੋ ਗਏ ਨੂੰ
ਹਾਂਜੀ-ਹਾਂਜੀ,
ਤੇ ਅੱਗੇ ਜਾ ਕੇ ਫਿਰ ਬਈ ਜੁਲਾਈ ਤਾਂ ਚੜੇਗਾ, ਹੁਣ ਬਾਰਿਸ਼ ਆਏਗੀ।
ਹਾਂਜੀ-ਹਾਂਜੀ,
ਬਾਰਿਸ਼ ਹੋਣੀ ਸ਼ੁਰੂ ਹੋਏਗੀ ਨਾ ਫੇਰ
ਹਾਂ ਇੱਕ-ਇੱਕ ਤਾਰੀਖ ਦੋ ਕਹਿੰਦੇ ਪਏ ਆ। ਹਾਂਜੀ, ਹੁਣ ਤਾ ਜੇ ਜਿਹੜੇ ਪੇੜ ਪੌਦੇ ਹੈਗੇ ਨੇ ਤੇ ਉਹ ਵੀ ਸਾਰੇ ਖ਼ਰਾਬ ਹੋਏ-ਹੋਏ ਨੇ ਗਰਮੀ ਤੋਂ ਗਰਮੀ ਦੀ ਵਜ੍ਹਾ
ਹਾਂਜੀ, ਬਈ ਪੱਤੇ ਸੌ ਕਰੇ ਬਾਕ
ਹਾਂਜੀ, ਗਰਮੀ-ਗਰਮੀ ਵਿੱਚ ਤਾਂ ਪਾਣੀ ਜਿੰਨਾ ਦੋ ਪੌਦਿਆਂ ਨੂੰ ਓਨਾ ਹੀ ਚੰਗਾ ਐ।
ਹਾਂਜੀ, ਬਸ ਜਿੰਨਾ ਹੁਣ ਬਾਰਿਸ਼ ਆਏਗੀ, ਫੇਰ ਸਾਰਾ ਉਹ ਹੋ ਜਾਣਾ ਹੈ।
ਹਾਂਜੀ, ਤਾਂ ਪੌਦੇ ਵੀ ਠੀਕ ਹੋਣੇ ਆ ਹਾਂਜੀ-ਹਾਂਜੀ,
ਬਾਕੀ ਜਿਵੇਂ ਹੁਣ ਉਹ ਆ ਜਾਂਦੀ ਹੈ, ਹਨੇਰੀ ਵਗੈਰਾ ਹਨੇਰੀ ਆਦੀ ਹੈ ਤੇ ਸਾਰੇ ਜੋ ਕੱਚੇ ਅੰਬ ਹੁੰਦੇ ਨੇ ਉਹ ਡਿੱਗ ਜਾਂਦੇ ਨੇ, ਬਈ ਜੋ ਛੋਟੇ-ਛੋਟੇ ਹੁੰਦੇ ਨੇ ਜੋ ਮਿਲ
ਹਾਂਜੀ-ਹਾਂਜੀ, ਸਾਰੇ ਫਰੂਟ ਹਾਂਜੀ।
ਕਿਉਂਕਿ ਹਨੇਰੀ ਆਦੀ ਹੈ ਨਾ, ਤੇ ਹੋ ਜਾਂਦਾ ਫੇਰ
ਪਰ ਫਿਰੋਜ਼ ਖ਼ਰਾਬ ਹ
ਬਾਕੀ ਹੁਣ ਜਿਵੇਂ, ਮੈਂਗੋ ਦਾ ਸੀਜਨ ਉਹ ਗਰਮੀਆਂ ਵਿੱਚ ਹੀ ਕਿਉਂ ਹੁੰਦਾ ਹੈ, ਉਹ ਗਰਮੀਆਂ ਵਿੱਚ ਹੀ ਹੋਏਗਾ।
ਹਾਂਜੀ-ਹਾਂਜੀ,
ਹਾਂਜੀ
ਤੇ ਹੈਲੋ
ਹੈਲੋ
ਬਾਕੀ ਜੋ ਸਰਦੀਆਂ ਦਾ ਵੀ ਮੌਸਮ ਏ।
ਹਾਂਜੀ -ਹਾਂਜੀ
ਤੁਸੀਂ ਦੱਸੋ ਵੈਦਰ ਬਾਰੇ
ਸਰਦੀਆਂ 'ਚ ਸਰਦੀਆਂ ਤੇ ਏਨਾ ਸਰਦੀਆਂ 'ਚ ਦਾ ਹੁੰਦਾ। ਸਰਦੀਆਂ ਦੇ ਮੌਸਮ ਵਿੱਚ ਆਉਂਦਾ। ਸੇਬ ਵਗੈਰਾ ਤੇ
ਹਾਂਜੀ
ਸੀਜਨ ਹੁੰਦਾ ਸਰਦੀਆਂ 'ਚ ਤਾਂ
ਹਾਂਜੀ ਕਿਉਂਕਿ ਦਸੰਬਰ ਨਵੰਬਰ ਤੋਂ ਜੋ ਠੰਡ ਸ਼ੁਰੂ ਹੋ ਜਾਂਦੀ ਆ ਨਵੰਬ ਪਰ ਦਸੰਬਰ ਜਨਵਰੀ ਤੇ ਫਰਵਰੀ ਚਾਰ ਮਹੀਨੇ ਠੰਢ ਰਹਿੰਦੀ ਏ।
ਚਾਰ ਮਹੀਨੇ ਤਾਂ ਰਹਿੰਦੀ- ਰਹਿੰਦੀ ਐ ਠੰਡ।
ਹਾਂਜੀ ਫੇਰ ਮਾਰਚ ਅਪ੍ਰੈਲ ਤੋਂ ਸ਼ੁਰੂ ਹੁੰਦੀ ਗਰਮੀ
ਮਾਰਚ ਹੋ ਹੌਲੀ ਤੋਂ ਬਾਅਦ ਹੀ ਹੁੰਦੀ ਆ ਸ਼ੁਰੂ ਤਾਂ
ਹਾਂ,
ਹੌਲੀ ਤਾਂ ਨਿਕਲ ਹੀ ਜਾਂਦੀ ਆ। ਹੌਲੀ ਤੱਕ ਤਾਂ ਬੰਦਾ ਫੁੱਲ ਬਾਜੂ ਪਾ ਕੇ ਰੱਖਦਾ ਉਸਦੇ ਬਾਅਦ ਸ਼ੁਰੂ ਕਰਦਾ ਕਰਨ ਮੇਦੇ ਸਹੀ ਦਿੰਦੇ ਕੱਪੜ
ਉਹ ਚੀਜ਼ ਉਹ ਉਹਨੂੰ ਕੀ ਕਹਿੰਣੇ ਨੇ। ਉਹ ਸੱਤ ਰੰਗ ਦਾ ਜਿਹੜਾ ਨਿਕਲ ਆਉਂਦਾ ਐ।
ਰੇਨਬੋ
ਹਾਂ ਰੇਨਬੋ ਉਹ ਇਸ ਤੁਹਾਨੂੰ ਸਤੰਬਰ ਜਾਂ ਅਗਸਤ ਦੇ ਮਹੀਨੇ 'ਚ ਵੇਖ ਦੇਖਣ ਨੂੰ ਮਿਲ ਜਾਏਗਾ ਕਿਉਂਕਿ ਉਸ ਟਾਈਮ ਮੌਸਮ ਮਿਕਸ ਹੁੰਦਾ ਹੈ ਨਾ। ਤੇ ਬਾਕੀ ਸਾਰੀ ਉਹ ਵਾਲੀ ਹੁੰਦੀ ਰੇਨ ਸਾਰੀ ਬਾਰਿਸ਼ ਮੌਸਮ ਹੁੰਦਾ ਹੈ ਫੇਰ ਉਹ ਜਿਸ ਟਾਈਮ ਮੌਸਮ ਮਿਕਸ ਹੋਵੇ ਨਾ ਉਹ ਤਾਂ ਹੀ ਸ਼ੋਅ ਹੁੰਦਾ।
ਹਾਂਜੀ ਤੇ ਅਲੱਗ- ਅਲੱਗ ਸੀਜ਼ਨ ਹੁੰਦੇ ਨੇ ਹਨਾ ਜਿਵੇਂ ਸਪ੍ਰਿੰਗ ਸੀਜ਼ਨ ਵਿੰਟਰ ਸੀਜ਼ਨ ਸਮਰ ਸੀਜ਼ਨ
ਹਾਂਜੀ
ਸਪਿੰਗ- ਸਪ੍ਰਿੰਗ ਸੀਜਨ ਵਿਚ ਤਾਂ ਜੋ ਗ੍ਰੀਨ ਜਿਵੇਂ ਪੇੜ ਪੌਦੇ ਉਹ ਖਿਲੇ ਖਿਲੇ ਹੋ ਜਾਂਦੇ ਨੇ।
ਹਾਂਜੀ ਹਾਂਜੀ ਬਾਕੀ ਵੈਦਰ ਨੂੰ ਵੀ ਕੰਟਰੋਲ ਕਰਨਾ ਇੱਕ ਇਨਸਾਨ ਦਾ ਹੈ ਜਾਂ ਕੋਈ ਕੁਦਰਤੀ ਹੈ ਪ੍ਰਾਕ੍ਰਤਿਕ ਚੀਜ਼ ਹੋ ਗਈ।
ਹਾਂਜੀ ਏਤਾਂ ਨੈਚੁਰਲ ਚੇਜ ਹੈਗੀ ਏ ਜੀ।
ਹਾਂ ਆਪਣੀ ਮਨ ਮਰਜ਼ੀ ਦੀ
ਹੂੰ
ਹੋਣ ਏ ਇਤਨੀ ਜ਼ਿਆਦਾ ਹੀ ਗਰਮੀ ਕਿਉਂ ਹੋਣ ਲੱਗ ਗਈ ਜ਼ਿਆਦਾ ਗਰਮੀ ਹੋਣ ਲੱਗ ਗਈ। ਆਈ ਆ ਇਨਵਾਰਮੈਂਟ ਵਿ ਰਿਹਾ ਜਿਵੇਂ ਪ੍ਰਦੂਸ਼ਣ ਹੋਣ ਲੱਗ ਗਏ ਨੇ ਬੜੇ ਹਾਂ।
ਹੇਜਾ ਪਾਣੀ ਦੀਆਂ ਨਦੀਆਂ ਵਾ ਜਾ ਕੇ ਵੇਖੋ ਪਲਿਊਸ਼ਨ ਦੀ ਵਜ ਤੋਂ ਸਾਰਾ ਪਾਣੀ ਸੁੱਕ ਗਿਆ ਨਦੀਆਂ ਦਾ
ਹਾਂਜੀ। ਸਾਰੇ ਬੱਦਲ ਕਾਲੇ ਆ ਜਾਂਦੇ ਨੇ ਕਾਫੀ ਪ੍ਰਦੂਸ਼ਣ ਹੀ ਪ੍ਰਦੂਸ਼ਣ ਹਿਆ ਪਿਆ ਹੈ ਇਹ ਇਨਸਾਨ ਹੀ ਬਿਗਾ। ਰੀਆ ਨਾ ਸਾਰਾ ਨਹੀਂ।
ਹਾਂਜੀ ਇਨਸਾਨ ਹੀ ਤਾਂ ਬਿਗਾੜਦਾ।
ਹਾਂਜੀ।
ਉਸ ਮਾਲਿਕ ਨੇ ਤਾਂ ਬਣਾ ਦਿੱਤੀ ਹੈ ਜਿਹੜੀ ਚੀਜ਼ ਬਣਾਣੀ ਸੀ ਉਹਨੇ। ਉਹਨੇ ਦੇ ਦਿੱਤਿ ਹੁਨ ਤੁਸੀਂ ਤੁਹਾਡੀ ਜਿੰਮੇਦਾਰੀ ਤੁਸੀਂ ਸੰਭਾਲੋ। ਉਹੀ ਹੈ ਉਹ ਐ ਤਾਂ ਕਰ ਨੀ ਸਕਦੇ ਕਿ। ਚੀਜ਼ ਬਣਾ ਵੀ ਦਿੱਤੀ ਤੇ ਸੰਭਾਲੇ ਵੀ ਆਪਣੇ ਆਪ ਹੀ ਉਹ ਕਹਿੰਦੇ ਤੁਹਾਡੀ। ਜਿੰਮੇਵਾਰੀ ਹੈ ਤੁਹਾਡਾ। ਮਤਲਬ ਤੁਸੀਂ ਰਹਿਣਾ ਨੇਚਰ ਚ ਤੇ ਤੁਸੀਂ ਆਪਣਾ ਇਨਵਾਇਰਮੈਂਟ। ਸਾਫ਼ ਰੱਖੋ ਆਪਣੇ ਆਪ ਹੀ।
ਹਾਂਜੀ। ਇਨਵਾਇਰਮੈਂਟ ਵਿਗੜਦਾ ਫੇਰ ਸਾਰੇ ਮੌਸਮ ਵਿਗੜ ਜਾਂਦੇ ਨੇ। ਬਾਦਲ ਵਗੈਰਾ ਏਕ ਦਮ ਹੋਨ ਇੰਦਾ ਬਾਰਿਸ਼ ਦਾ ਮੌਸਮ ਹੋਜਏਗਾ।
ਹਾਂਜੀ ਕਲ ਗਰਮੀ ਇੰਨੀ ਸੀ ਹੁਣ ਬਾਰਿਸ਼ ਦਾ ਮੌਸਮ ਹੋ ਜੇਗਾ। ਫਿਰ ਆਪਣੇ ਆ ਸਰਦੀਆਂ ਦੇ ਸਰ ਵਿੰਟਰ ਸੀਜਨ ਆਣਾ ਸ਼ੁਰੂ ਹੋ ਜਾਏਗਾ।
ਹਾਂਜੀ। ਅ
ਮੌਸਮ ਦਾ ਪਤਾ ਹੀ ਨਹੀਂ ਚੱਲਦਾ ਕਦੋਂ ਕਿਹੜਾ ਹੋ ਜਾਂਦਾ। ਕਦੀ ਕਦੀ ਹਨੇਰੀ ਤੂਫਾਨ ਚੱਲਦਾ ਪਿਆ ਕਦੀ ਗਰਮੀ ਇਨੀ ਹੈ ਕਦੀ ਸਰ। ਐਨੀ ਏ ਕਦੇ ਮਿਕਸ ਮੌਸ਼ਮ ਮੌਸਮ ਹੋ ਜਾਂਦਾ।
ਪੂਰੇ ਅਰਥ ਵਿੱਚ ਵੀ ਸੈਵਨਟੀ ਵਨ ਪਰਸੈਂਟ ਵੋਟਰ ਏ ਸੈਵਂਟੀ ਵਨ ਪਰਸੈਂਟ ਵੋਟਰ ਏ। ਬਾਕੀ ਆਕਸੀਜਨ ਵਗੈਰਾ ਹੈ ਤੇ ਉਸ ਕਾਰਨ ਨਾ।
ਟਵੰਟੀ ਵਨ ਪਰਸੈਂਟ ਆਕਸੀਜ਼ਨ ਹੈ।
ਹਾਂਜੀ।
ਕਾਰਬਨ ਡ ਕਾਰਬਨ ਡਾਇਆਕਸਾਈਡ ਵੀ ਥ੍ਰੀ ਪਰਸੈਂਟ ਏ।
ਹਾਂਜੀ ਬਾਕੀ ਉਹ ਟ੍ਰੀ ਦੇ ਉੱਤੇ ਵੀ ਨਾ ਉਹੀ ਦਿੰਦੇ ਨੇ ਫਿਰ।
ਹਾਂ ਇਹ ਵੀਏ। ਉਹ ਤਾਈ ਤਾਂ ਕਹਿੰਦੇ ਨੇ ਤਾਈ ਤਾਂ ਕਹਿੰਦੇ ਨੇ। ਜਿੰਨਾ ਪੇੜ ਪੋਧਾ ਲਗਾਓਗੇ। ਤੇ ਓਨਾ ਹੀ ਤੁਹਾਡਾ ਇਨਵਾਇਰਮੈਂਟ ਚੰਗਾ ਰਹਿੰਦਾ।
ਹਾਂਜੀ ਸਹਿਮੰਤ ਅਹ। ਸੈਵਂਥ ਕਲਾਸ ਤੋਂ ਹੀ ਪੜ੍ਹਾਉਂਦੇ ਨੇ ਬਈ ਆਕਸੀਜਨ ਪੇੜ ਖਿੱਚ ਬਈ ਦੇਂਦੇ ਹਨ। ਤੇ ਕਾਰਬੋ ਜਿੰਨੀ ਕਾਰਬਨ ਡਾਇਆਕਸਾਈਡ ਉਹ ਖਿੱਚੇਗੇ ਉਓਨੀ ਆਕਸੀਜਨ ਛੋੜੇਗੇ।
ਉਹੀ ਤਾਂ ਪੇੜ ਪੌਧਿਆਂ ਪੇੜ ਪੋਧੇ ਨੂੰ ਤਾਂ ਹੀ ਤਾਂ ਐਵੇਂ ਰੱਖਣਾ ਨਈ ਚਾਹੀਦਾ। ਕਿ ਤਾਂ ਹੀ ਤਾਂ ਕਹਿੰਦੇ ਨੇ ਉਹਨੂੰ ਪਾਣੀ ਪਾਓ ਤੇ ਇਨਵਾਇਰਮੈਂਟ ਤੁਹਾਡਾ ਠੀਕ। ਕਰਾਂਦਾ ਤੇ ਤਾਈ ਤਾਂ ਉਹ ਸਾਨੂੰ ਆਕਸੀਜਨ ਦਿਆਂਗੇ ਆਕਸੀਜ। ਤਾਂ ਅਸੀਂ ਕਿਵੇਂ ਜੀਵਾਂਗੇ।
ਹਾਂ।
ਓਕਸੀਜਨ ਹੋਣੀ ਚਾਹੀਦੀ ਹਾਂਜੀ।
ਹੁਣ ਬਈ ਕਈ ਪੱਤੇ ਪੀਲੇ ਪੈ ਜਾਂਦੇ ਨੇ ਬਈ ਉਸ ਉਸ ਟ੍ਰੀ ਨੂੰ ਐ ਨੀ ਕਿ। ਜਿਵੇਂ ਹੁਣ ਉਹ ਵੀ ਜੀਵ ਹੀ ਹੈ ਟ੍ਰੀ ਜਿਵੇਂ ਅਸੀਂ ਜੀਵ ਹਾਂ ਅਸੀਂ ਵੀ ਬੀਮਾਰ ਹੁੰਦੇ ਹਾਂ। ਤੇ ਓ ਉਹ ਨੂੰ ਵੀ ਬਿਮਾਰ ਆਉਂਦੇ ਨੇ ਹਾਂ।
ਅਸੀਂ ਤਾਂ ਦਵਾਈ ਲੈ ਕੇ ਰਿਕਵਰ ਅਸੀਂ ਤਾਂ ਦਵਾਈ ਲੈ ਕੇ ਰਿਕਵਰ ਹੁੰ। ਆਪਣੇ ਆਪ ਹੀ ਤਾਂ ਇਹ। ਤ ਹੀ ਸਾਨੂੰ ਵੀ ਪੇੜ ਪੌਦਿਆਂ ਨੂੰ ਪਾਣੀ ਦੇ ਕੇ ਉਹਨਾਂ ਨੂੰ ਰਿਕਵਰ ਕਰਨਾ ਹੁੰਦਾ।
ਹਾਂਜੀ-ਹਾਂਜੀ ਹੁਣ ਸਾਡਾ ਤਾਂ ਪਤਾ ਲੱਗ ਜਾਂਦਾ ਸੀ, ਅਸੀ ਬਿਮਾਰ ਆ ਸਾਡਾ ਤਪਦਾ ਹੋਵੇ, ਉਹਨਾਂ ਦੇ ਪੱਤੇ ਪੀਲੇ ਪੈ ਜਾਂਦੇ ਨੇ ਝੜਦੇ ਨੇ ਨਹੀਂ ਲੱਗ ਜਾਂਦੇ। ਉਹ
ਉਹ ਤਾਂ ਨੋਨ ਲਿਵਿੰਗ ਸੀਗੇ, ਉਹ ਤਾਂ ਨੋਨ ਲਿਵਿੰਗ ਸੀਗੀਆਂ ਉਹ ਤਾਂ ਬੋਲ ਨੀ ਸਕਦੀ
ਹਾਂਜੀ, ਉਹਨਾਂ ਦੇ ਪੱਤੇ ਪੀਲੇ ਪੈਣ ਲੱਗ ਜਾਂਦੇ ਨਾ ਉਹ ਫੇਰ ਟੁਟਣ ਲੱਗ ਜਾਂਦੇ ਨੇ ਉਹ ਤਾਂ ਪਤਾ ਲੱਗਦਾ। ਚਲੋ ਠੀਕ ਹੈ ਦੀਦੀ ਠੀਕ ਜੀ ਸਤਿ ਸ੍ਰੀ ਕਾਲ